ਹੈਲੋ ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ। ਕੀ ਹਾਲ ਚਾਲ ਹੈ ਤੁਹਾਡਾ ਵਧੀਆ ਜੀ
ਠੀਕ ਹੈ ਤੁਸੀਂ ਸੁਣਾਓ । ਵੜਿਆ ਜੀ
ਵਧੀਆ ਵਧੀਆ ਮੈਂ ਵੀ ਤੁਹਾਨੂੰ ਫੋਨ ਹੀ ਕਰਨ ਲੱਗੀ ਸੀ ਮੈਂ ਕਿਹਾ। ਤੁਸੀ ਸਾਨੂੰ ਯਾਦ ਨੀ ਕਰਦੇ ਅੱਜ ਕੱਲ। ਚਲੋ । ਹਾਂਜੀ ਤੁਹਾਡਾ ਵਧੀਆ ਆ ਹੀ ਗਿਆ। ਹਾਂਜੀ ਫੋਣਾ ।
ਹਾਂ ਬਸ ਮੈਂ ਥੋੜ੍ਹੀ ਫਰੀ ਸੀ ਮੈਂ ਕਿਹਾ ਚੱਲ ਮੈਂ ਕੁੱਛ।ਹਾਂਜੀ ਪੁੱਛਣਾ ਸੀ ਤੇ ਗੱਲ ਕਰ ਲ । ਹਾਂਜੀ ਮੈਂ ਇਹ ਪੁੱਛਣਾ ਸੀ ਅੱਜ ਕੱਲ੍ਹ ਜਿਵੇਂ ਮੌਸਮ ਮਂਦੇ ਹੀ ਇੱਕ ਦ ਬੱਤੇ ਮੋਬਾਇਲ ਮਲ ਨ ਛੱਡਦੇ ਆ । ਹਾਂਜੀ ਤੁਹਾਨੂੰ ਕੋਈ ਨੌਲੇਜ ਹੈ ਮੋਬਾਇਲ ਕਿਵੇਂ ਛੱਡਣਗੇ। ਆਪਣੇ ਗੋਪਾਲ ਤੋਂ ਫੋਕਸ ।
ਮੋਬਾਈਲ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ ਹੈ
ਯਾਰ ਤਾਂ ਬੱਸ ਸ਼ੋਕ ਪੁਰੇ ਕਰਦੇ ਆ
ਮੋਬਾਇਲ ਦਾ ਬੱਚਿਆਂ ਨੇ ਅੱਜ ਕੱਲ੍ਹ ਬੜਾ ਦੁਖੀ ਕੀਤਾ ਹੋਇਆ ਮੋਬਾਇਲ ਫ਼ੋਨ ਦੇ ਇੱਕ ਪਾਸੇ ਦੇਖੀਏ ਫਾਇਦੇ ਬੜੇ ਜ਼ਿਆਦਾ ਨੇ ਨੁਕਸਾਨ ਵੀ ਬੜੇ ਜ਼ਿਆਦਾ ਨੇ । ਨੁਕਸਾਨ ਤਾਂ ਸਭ ਤੋਂ ਜ਼ਿਆਦਾ ਇ ਹੈ ਬੱਚੇ ਸਾਰਾ ਦਿਨ ਲੈ ਕੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਕੁੱ ਕੁਛ ਉਹ ਹੈ ਨਹੀਂ ਉਹਨਾਂ ਨੂੰ ਕੁਛ ਨੀ ਐ ਵੀ ਇਹਦੇ ਵਿੱਚ ਨਾਲ ਜੀ ਜੀ ਜੀ ਅੱਜ ਕੱਲ ਐਵੇਂ ਨੇ ਰੋਟੀ ਖਾਣੀ ਹੈ ਪਹਿਲਾਂ ਫੋਨ ਦੋ ਹੱਥ ਵਿੱਚ ਫੇਰ ਮੂੰਹ ਖੁੱਲੇ ਗਾ ਅਦਰਵਾਈਜ਼ ਮੂੰਹ ਈ ਖੁੱਲਣਾ ਜਿਵੇਂ ਕਿ ਫੋਨ ਨੇ ਰੋਟੀ ਖਵਾਉਣੀ ਹੁੰਦੀ ਹੈ ਇਹਨਾਂ ਨੂੰ
ਹੂੰ ਮੈਂ ਕਿਹਾ ਬਸ ਵਹੁਟੀ ਸਾਡੇ ਰੋਜ਼ ਪਰੇਸ਼ਾਨ ਹੋ ਜਾਂਦੇ ਡਾਂਟ ਦੀ ਮੁੰਡੇ ਨੂੰ ਬੜੀ ਡਾਂਟ ਖਾਂਦਾ
ਜੀ ਜੀ ਇੱਕ ਸ਼ੁਰੂ ਤੋਂ ਆਦਤਾਂ ਵੀ ਇੱਕ ਸ਼ੁਰੂ ਤੋਂ ਆਦਤਾਂ ਵੀ ਪਾਈਆਂ ਹੋਣਗੀਆਂ ਨੇ ਵੀ ਆਪਣਾ ਕੰਫਰਟ ਦੇਖਣਾ ਥੋੜਾ ਜਾ ਵੀ ਆ ਮਾੜੀ ਸ਼ਾਂਤੀ ਨਾਲ ਬੱਚਾ ਰੋਟੀ ਖਵਾਉਣੀ ਹੈ ਹਾਂਜੀ ਜੀ ਜੀ ਜੀ ਪੈ ਜਾਂਦੀਆਂ ਨੇ ਉਹੀ ਬਸ ਕਰਦੇ ਨੇ ਬੱਚੇ
ਹਾਂ ਉਹ ਵੇਖਦੇ ਨਾ ਇੱਕ ਦੂਜੇ ਨੂੰ ਉਹਨੇ ਚਲਾਇਆ ਮੈਂ ਕਿਹਾ ਉਹਨੇ ਚਲਾਇਆ ਉਹਨੇ ਚਲਾਇਆ ਮੈਂ ਕਿਹਾ ਉਹਨੇ ਚਲਾਇਆ ਉਹ ਇੱਥੋਂ ਹੀ ਆਦਤਾਂ ਪੈ ਜਾਂਦੀਆਂ
ਤੇ ਬੱਚੇ ਬੱਚੇ ਅੱਜ ਕੱਲ੍ਹ ਸੁਣਦੇ ਨੀ
ਹੂੰ ਫਿਰ ਕਿਵੇਂ ਛੋਟੇ ਫੋਨ ਥੋੜਾ ਹੈ ਆਈ ਡੀਆ
ਹੂੰ ਛੁੱਟਣੀ ਤਾਂ ਇਹਨਾਂ ਦੀ ਆਦਤ ਹੈ ਹੀ ਨੀ ਉਹ ਬਸ ਮਾਂ ਪਿਓ ਆਪਣੇ ਬੱਚਿਆਂ ਨੂੰ ਹਰ ਦੂਸਰੇ ਕੰਮਾਂ ਵਿੱਚ ਲਗਾਉਣ ਉਹਨਾਂ ਨੂੰ
ਨਹੀਂ ਹਾਂ ਮੋਬਾਇਲ ਨਾ ਦੇਖਦੇ ਬੜਾ ਨਾ ਮੰਨਦੇ ਨੀ ਫਿਰ ਤੇ ਝਿੜਕਾ ਖਾਂਦੇ ਮਾਵਾਂ ਕੋਲੋਂ ਫਿਰ ਡਾਂਟ ਖਾਂਦੇ ਆ ਫਿਰ ਕਿਵੇਂ ਉਹਨਾਂ ਨੂੰ ਮੋੜਿਆ ਜਾਏਗਾ
ਉਹੀ ਤਾਂ ਜਿਵੇਂ ਕਿ ਬੱਚਿਆਂ ਨੂੰ ਫੋਨ ਤੋਂ ਇਲਾਵਾ ਪੇਰੈਂਟਸ ਬੱਚਿਆਂ ਨਾਲ ਆਪ ਖੇਡਣ ਉਹਨਾਂ ਨੂੰ ਦੂਸਰੀ ਗੇਮਜ਼ ਵਾਲਾ ਇੰਟਰਸਟ ਉਹ ਕਰਨਾ ਦਿਖਾਉਣ ਵੀ ਇਹ ਵਾਲੀ ਗੇਮ ਦੇਖੋ ਇੰਟਰਸਟ ਪੈਦਾ ਕਰਨ ਉਹਨਾਂ ਵਿੱਚ ਬਸ ਬੱਚੇ ਅੱਜ ਕੱਲ ਉਹ ਹੈ ਨਾ ਹਾਂ ਤੇ ਹੁਣ ਛੁੱਟੀਆਂ ਵੀ ਹੋਈ ਦੀਆਂ ਨੇ ਬੱਚੇ ਖੇਡਦੇ ਤਾਂ ਹੈ ਨੀ ਗੇ ਆਪਣੇ ਆਪ ਤੇ ਗਲੀਆਂ ਵਿੱਚ ਅੱਜ ਕੱਲ ਕੱਢਦੇ ਵੀ ਨਗੇ ਤੇ ਉਹ ਸਾਰਾ ਫੇਿਰ ਐਵੇਂ ਹੁੰਦਾ ਨਾ ਬੱਚੇ ਫੋਨ ਤੇ ਲੱਗੇ ਲੱਗੇ ਰਹਿਣ ਜਾਂ ਟੀ ਵੀ ਤੇ ਲੱਗੇ ਰਹਿਣ ਅਗਰ ਦੋਵਾਂ ਤੋਂ ਹਟਣਗੇ ਤਾਂ ਬਾਹਰ ਆ ਕੇ ਤੰਗ ਕਰਦੇ ਨੇ ਫੇਿਰ ਪੇਰੈਂਟਸ ਖੁਦ ਕਹਿ ਦਿੰਦੇ ਨੇ ਜਾਂ ਉਹ ਤੁਸੀਂ ਜਾ ਕੇ ਚੁਪ
ਮੈਂ ਵੀ ਤਾਂ ਹੀ ਤੁਹਾਡੇ ਕੋਲ ਪੁੱਛਿਆ ਨਾ ਮੈਂ ਕਿਹਾ ਫੋਨ ਨੀ ਛੱਡਦੇ ਬੱਚੇ ਤੇ ਕਿਵੇਂ ਛੱਡਣਗੇ ਨਜ਼ਰਾਂ ਖ਼ਰਾਬ ਹੋ ਜਾਂਦੀਆਂ ਹਨ ਗਾਂ ਲੱਗ ਜਾਂਦੀਆਂ
ਹਾਂਜੀ ਹਾਂਜੀ
ਗੁਜ਼ਾਰਨ ਦਾ ਬਸ
ਬੱਚਿਆਂ ਨੂੰ ਜਾਂ ਫਿਰ ਫੋਨ ਦੇਣਾ ਉਹ ਹੋ ਜਾਂਦਾ ਨਾ ਥੋੜਾ ਅਹ ਕਿ ਕਹਿੰਦੇ ਨੇ ਅਹ ਬੱਚਿਆਂ ਨੂੰ ਇਹਦੇ ਫਾਇਦੇ ਸਮਝਾਉਣ ਵੀ ਬੱਚੋ ਤੁਸੀਂ ਇਹਦੇ ਯੂਟਿਊਬ ਦੇਖਣਾ
ਕਹਿੰਦੇ ਹੂੰ ਵੋਟੀ ਨੂੰ ਇਹ ਨਾ ਦੋ ਦੋ ਦਾ ਇੱਕ ਦਾ ਪੜਾ ਲਿਖਦਾ ਕਰੋ ਇਹਨੂੰ ਕਿਹਾ ਪੂਰਾ ਕਰਕੇ ਵ ਮੁਆਜ਼
ਸਹੀ ਗੱਲ ਹੈ ਹੁਣ ਅੱਜ ਕੱਲ੍ਹ ਨਾ ਬੱਚੇ ਗ ਫੋਨਾਂ ਚ ਨਾ ਗੇਮ ਖੇਡਦੇ ਨੇ ਮੈਂ ਉਹ ਨੀ ਕਹਿੰਦੀ ਵੀ ਗੇਮ ਚ ਨਾ ਖੇਡੋ ਗੇਮਸ ਖੇਡੋ ਪਰ ਜਿਹੜੀਜੂ ਸ਼ਨਲ ਵਾਲੀ ਗੇਮ ਹੈ ਕਿਤੇ ਕਲਰਜ ਨੇਮ ਆ ਗਏ ਕਦੇ ਕੋਈ ਗੇਮ ਜਾਂ ਗੇਮ ਦੇ ਵਿੱਚ ਨਾ ਖੇਡਾਂ ਵਾਲੀ ਗੇਮ ਵੀ ਆਉਂ ਨੇ ਅੱਜ ਕੱਲ ਵੀ ਕੋਈ ਚੀਜ਼ ਕਾਉਂਟ ਕਰਨੀ ਹੈ ਜਾਂ ਕੁਛ ਵੈਸੇ ਹੈ ਐਪਲ ਬ ਨਾ ਇਹ ਸਭ ਕੁਛ ਤੇ ਨਾ ਬੜੀ ਵਧੀਆ ਵਧੀਆ ਐਡ ਸਮ ਕਰਨੇ ਆਉਂਦੇ ਨੇ ਜੋੜ ਘਟਾਓ ਵਗੈਰਾ ਹਾਂ ਜੀ ਡਿਜ਼ਾਇਨ ਹੋ ਗਏ ਕਲਰਿੰਗ ਹੋ ਗਏ ਉਹਦੇ ਵਿੱਚ ਕਲਰ ਦੇਖਦੇ ਨੇ ਟੂ ਨੰਬਰ ਦੇ ਵਿੱਚ ਇਹ ਵਾਲਾ ਕਲਰ ਕਰਨਾ ਪਿਕਚਰ ਬਣੀ ਹੁੰਦੀ ਹੈ ਵਨ ਟੂ ਥ੍ਰੀ ਫੋ ਦੇ ਕਲਰ ਤੇ ਹੁੰਦੇ ਨੇ ਓਪਸ਼ਨ ਦਿੱਤੀਆਂ ਹੁੰਦੀਆਂ ਨੇ ਉਹਨਾਂ ਵਿੱਚ ਕਲਰ ਭੰਨੇ ਹੁੰਦੇ ਬੱਚੇ ਉਹ ਚੀਜ਼ ਨਹੀਂ ਖੇਡਣਗੇ ਬੱਚੇ ਖੇਡਣਗੇ ਦੂਸਰੇ ਗੇਮਸ ਉਹੀ ਅੱਜ ਕੱਲ ਬੱਚੇ ਥੋੜਾ ਉਹ ਹੋ ਜਾਂਦੇ ਨੇ ਹੈਗੇ ਸੁਣਦੇ ਨੀ ਬੱਚੇ ਨਾ ਇਹਨਾਂ ਨੂੰ ਕੁਛ ਹੁੰਦਾ ਹੈਗਾ
ਨਹੀਂ ਮੈਂ ਤਾਂ ਸਗੋਂ ਡਰਾ ਹਾਂ ਮੈਂ ਤਾਂ ਆਪਣੇ ਘਰ ਬੱਚਿਆਂ ਨੂੰ ਇੱਥੋਂ ਤ ਕਹਿਣੀ ਆ ਮੈਂ ਕਿਹਾ ਪੁਲਿਸ ਆ ਜਾਏਗੀ ਨਾ ਚੁੱਕ ਲੈ ਜਾਏਗੀ। ਮੰਨਦੇ ਨੀ ਗੱਲ ਬੱਚੇ ਸੁਣਦੇ। ਜਦੋਂ ਇਹਨਾਂ ਨੂੰ ਅਖੀ ਆਏਗੀ ਨਾ ਪੁਲਿਸ ਫਿਰ ਇਹਨਾਂ ਨੂੰ ਪਤਾ ਲੱਗੇਗਾ ਪੁਲਿਸ ਹੁੰਦੀ ਕੀ ਇਹਨਾਂ ਨੂੰ ਹਜੇ ਇਹ ਚੀਜ਼ ਹੈ ਨਾ ਪਤਾ ਨੌਲੇਜ ਨਹੀਂ ਨਾ ਹੈਗੀ ਬੱਚਿਆਂ ਨੂੰ ਉਹ ਸਮਝਦੇ ਫਾਲਤੂ ਐਵੇਂ ਬੋਲਦੇ ਆ ਸਾਡੇ ਸਾਰੇ ਮੈਂ ਕਿਹਾ ਤੈਨੂੰੈਂੂੰ ਪੁਲਿਸ ਵੇਖਾ ਕੇ ਆਉਂਨੀ ਆ ਪੁਲਿਸ ਕਿਵੇਂ ਹੁੰਦੀ ਹੈ। ਡਰਦੇ ਨੀ ਪਤਾ ਹੀ ਸਮਝਦੇ ਨੀ
ਮੈਂ ਤਾਂ ਸੋਚਿਆ ਹੋਇਆ ਮੈਂ ਨਾ ਆਪਣੀ ਕੁੜੀਆਂ ਨੂੰ ਜਦੋਂ ਫੋਨ ਦਾ ਉਹ ਕਰਤਾ ਨਾ ਮੈਨੂੰ ਇਹਦੇ ਮਾਮੂ ਦਾ ਡਰ ਪਾਉਣਾ ਇਹਦੇ ਮਾਮੂ ਵੀ ਇੱਕ ਪੁਲਿਸ ਚ ਹੈਗੇ ਨੇ ਨਾ ਮੈਂ ਉਹਨੂੰ ਕਹਾਂਗੀ ਆਪਣੇ ਨਾ ਪੁਲ ਵਾਲੀ ਨਾ ਯੂਨੀਫਾਰਮ ਭੇਜ਼ ਮੈਂ ਉਹਨੂੰ ਫਿਰ ਇਸੇ ਤੋਂ ਡਰਾਉਣਾ ਵੀ ਦੇਖ ਤੇਰੇ ਮਾਮੂ ਦੇਖ ਚ ਹੈਗੇ ਤਨੂੰ ਚੁੱਕ ਕੇ ਲੈ ਜਾਣਗੇ
ਅੱਛਾ ਅੱਛਾ ਇਹਦਾ ਮਾਮਾ ਮਤਲਬ ਕਿ ਪੁਲਿਸ ਮੈਨ ਹੈ
ਹਾਂਜੀ ਹਾਂਜੀ ਪੁਲਿਸ ਚ ਹੈਗੇ ਨੇ।
ਅੱਛਾ ਫਿਰ ਉਹ ਨਹੀਂ ਜੋਂ ਤੁਹਾਡੇ ਕੋਲ ਕਦੇ ਆਉਣਗੇ ਪੁਲਿਸ ਦੀ ਵਰਦੀ ਪਾਈ ਹੋਗੀ ਸਾਨੂੰ ਵੀ ਭੇਜਣਾ ਸਾਡੇ ਕੋਲ ਵੀ ਬੱਚੇ ਚ ਅਸੀਂ ਵੀ ਥੋੜਾ ਬੱਚਿਆਂ ਨੂੰ ਦਿਖਾਵਾਂਗੇ ਪੁਲਸ ਏਹ ਹੁੰਦੀ ਹੈ
ਹਾਂਜੀ ਹਾਂਜੀ ਕੋਈ ਗੱਲ ਨਹੀਂ ਬਸ ਬੱਚੇ ਡਰਾਣੇ ਹੀ ਹੈ ਉਹਨੇ ਬੜਾ ਕੁਛ ਕਹਿਣਾ ਹੈਗਾ ਜੀ ਜੀ ਜੀ
ਹੁਣ ਮੈਂ ਵੇਖੋ ਮੈਂ ਤੁਹਾਡੇ ਨਾਲ ਗੱਲ ਕਰਦੇ ਪਹੀਆਂ ਹੁਣਾ ਗੁੜੀਆਂ ਮੇਰਾ ਇਰਦ ਗਿਰਦ ਘੁੰਮੀ ਜਾਂਦੀ ਇੰਝ ਪਰੇਸ਼ਾਨ ਕਰਦੀ ਆ ਫਿਰ ਆਪਣੀ ਮੰਮਾ ਕੋਲ ਜਾਂਦੀ ਹੈ ਉਹ ਫਿਰ ਥੱਪੜ ਮਾਰਦੀ ਹੈ ਹੁਣ ਮੈਂ ਲਾ ਦੇਣਾ ਫਿਰ ਰੋਏਗੀ। ਹਾਂ ਹੁਣ ਮੇਰੇ ਇਦ ਗਿਦ ਜਾਂਦੀ ਹੈ ਨਾ।
ਅੱਛਾ ਅੱਛਾ ਐ ਵੀ ਬੱਚੇ ਆਗੇਏ ਨੇ।
ਚੱਲ ਮੈਂ ਪੁੱਛਾਂ ਵੀ ਬੱਚੇ ਬਹੁਤ ਤੰਗ ਕਰਦੇ ਆ ਕੀ ਕਰੀਏ ਕਿਵੇਂ ਸਮਝਾਈਏ ਇਹਨਾਂ ਨੂੰ
ਬੱਚੇ ਅੱਜ ਕੱਲ੍ਹ ਦੀ ਜਨਰੇਸ਼ਨ ਪਹਿਲਾਂ ਵਰਗੀ ਤਾਂ ਹੈ ਇੰਨੇ ਬੱਚੇ ਜਿਵੇਂ ਕਿ ਪਹਿਲਾਂ ਵਾਲੇ ਪ ਬੱਚੇ ਸੀਗੇ ਇੱਕ ਜਗ੍ਹਾ ਦਾ ਬ ਬਠਾਦ ਬੈਠੇ ਰਹਿੰਦੇ ਸੀ ਅੱਜ ਕੱਲ ਤਾਂ ਬਹਿੰਦੇ ਹੀ ਨੀ ਗਗੇ ਮੇਰੀ ਖੁੱਦ ਦੀ ਕੁੜੀਆਂ ਨੀ ਬਹਿੰਦੀ ਵਧ ਉਹਨੂੰ ਇੱਕ ਮਿੰਟ ਲਈ ਬਿਠਾਓ ਬੜਾ ਚੀ ਦੀ ਹੈ ਮੈਨੂੰ ਕਿ ਬਿਠਾਇਆ ਨਾ ਤੁਸੀਂ ਆਪ ਬਹਨਦੇ ਹੋ ਨਾ ਕੁਛ ਕਰਦੇ ਹੋ। ਉਹ ਆ ਬ ਚੀਕਾ ਮਾਰ ਮੂਰ ਕੇ ਬਾਹਰ ਆਜੇ ਦੀ ਇਕੱਲੀ ਉਹ ਵੀ ਨੀ ਬੈਠ ਸਕਦੀ ਕਮਰੇ ਦੇ ਵਿੱਚ।
ਅੱਛਾ ਅੱਛਾ ਉਹ ਬੱਚੇ ਵਹਿੰਦੇ ਹੀ ਨੀ ਇਕੱਲੇ ਆ ਸਾਰੇ ਇਕੱਠੇ ਹੋਣਗੇ ਤੇ ਜੋ ਉਹਨਾਂ ਨੇ ਕਰਨਾ ਸੋਈੇ ਕਰਨਾ।
ਸਹੀ ਗੱਲ ਹੈ ਬੱਚੇ ਅੱਜ ਕੱਲ੍ਹ ਨਾ ਮੇਰੀ ਕੁੜੀ ਆ ਬੜੀ ਚੀਕਾਂ ਮਾਰਨ ਲੱਗ ਕਿ ਇੰਨਾ ਦੁਖੀ ਆ ਗਏ ਮੈਂ ਉਹਦੇ ਚ
ਅੱਛਾ ਜਾਂ ਉਹ ਕੁਛ ਜਿੱਦ ਕਰਦੇ ਹੋਣੀ ਕਿਸੇ ਮੰਗਦੇ ਹੋਣੀ। ਕੁਛ ਨਾ।
ਹਾਂਜੀ ਜਿੱਦ ਵੀ ਕਰਦੀ ਹੈ ਕਦੇ ਖੇਡਦੀ ਖੇਡਦੀ ਚ ਮਾਰਨ ਲੱਗਦਾ। ਜਾਂਦੀ ਹੈ ਮੈਂ ਕਹਿੰਨੀ ਹਾਂ ਰੱਬ ਨੇ ਤਨੂੰ ਮੂੰਹ ਦਿੱਤੀ। ਤਾਂ ਮੂੰਹ ਨਾਲ ਬੋਲ ਕੇ ਦੱਸ ਕੀ ਲੈਣਾ ਕੀ ਕਰਨਾ। ਚੀਕ ਮਾਰਨ ਨਾਲ ਮਿਲ ਜਾਗੀ ਚੀਜ਼ ਆ।
ਤ। ਅੱਛਾ ਕੋਈ ਨੀ ਉਹ ਤੇ ਹੁਣ ਜੇ ਦੀ ਆਦਤ ਬਣ ਜਾਂਦੀ ਨਾ ਲੀਓਲੀਖੀ ਪਤਾ ਠੀਕ ਹੋ ਜਾਏ। ਹਾਂ ਕਈ ਬੱਚੇ ਬਾਅਦ ਚ ਨਾ ਠੀਕ ਹੋ ਜਾਂਦੇ ਆ ਉਹ ਜਿਦੀ ਹੋ ਜਾਂਦੇ ਆ ਨਾ। ਹਾਂ ਪਹਿਲੇ ਸਾਨੂੰ ਤੇ ਸਾਡੇ ਬੱਚੇ ਹੁੰਦੇ ਸੀ ਤੇ ਬੜਾ ਤੰਗ ਕਰਦੇ ਸੀ ਨਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਬੱਚੇ ਨੂੰ ਦੂਸਰਾ ਬੱਚਾ ਆਉਣ ਵਾਲਾ ਨਾ ਜੀਦਾਂ ਕਰਦਾ ਉਹ ਪਤਾ ਤੇ ਪਾਰ ਹੋ ਜਾਂਦਾ। ਦਾ ਸਿਰ ਤੇ ਹਾਂ।
ਠੀਕ ਹੈ, ਮੈਂ ਤ ਪਤਾ ਈ ਨੀ ਸੀ।
ਅੱਛਾ, ਨਹੀਂ ਤਾਂਹੀ ਬੱਚੇ ਕਰਦੇ ਆ ਅ ਬਾਦ ਚ ਨਾ ਠੀਕ ਹੋ ਜੇਗੀ। ਹਾਂ, ਚਲੋ ਕੋਈ ਨੀ ਹਾਂ ਬਸ ਮੈਨੂੰ ਨ ਅਹੀ ਦੱਸ ਦੋ ਮੋਬਾਇਲ ਦਾ ਤੁੜਵਾਣ ਦਾ ਕੀ ਤਰੀਕਾ ਏ ਮੋਬਾਇਲ ਨੀ ਛੱਡਦੇ ਨਾ ਓਦੀ ਮੰਮਾ ਰੋਜ਼ ਡਾਂਟਦੀ ਏਨਾਂ ਨੂੰ ਤੇ ਮੈਂ ਕਿਆ ਚਲ ਨਾਲ ਨਾ ਜੈਦਾ ਝਿੜਕਿਆ ਕਾਰ ਮੰਨਦੇ ਨੀ ਬੱਚੇ।
ਬੱਚੇ ਓਸ ਤਰੀਕੇ ਤੇ ਕੁਛ ਨੀ ਹੋਦਾ ਬੱਚਿਆਂ ਨੂੰ ਬਸ ਆਪ ਹੀ ਸਮਝਾਣਾ ਨਾ ਪੈਂਦੈ। ਅਜਾਂ ਬੱਚਾ ਜਾਂ ਤਾਂ ਥੱਪੜ ਨਾਲ ਸਮਝੇਗਾ, ਜਾਂ ਤਾਂ ਸਮਝ ਨਾਲ ਸਮਝੇਗਾ।
ਹਾਂ, ਮੈਂ ਤੇ ਨਹੀਂ ਮੈਂ ਤੇ ਏਦੀ ਸਗੋਂ ਏਦੀ ਮੰਮੀ ਨੂੰ ਕੈੰਣੀ ਆਂ ਤੁਸੀਂ ਨਾ ਐਨੂੰ ਮਤਲਬ ਕਿ ਪੜ੍ਹਾਈ ਦੀ ਪਾ ਦੋ। ਕੋਈ ਸਵਾਲ ਕਰਨੇ। ਕੋਈ ਭਾੜਾ ਕਰਨਾ ਮੋਆਈਲ ਵਿੱਚ।
ਜੀ ਜੀ ਜੀ, ਜਾਂ ਫਿਰ ਨਾ ਫੋਨ ਵਗੈਰਾ ਦੇ, ਫੋਨ ਵਾਈਫਾਈ ਦੇ ਪਾਸਵਰਡ ਚੇਂਜ ਕਰਦੋ। ਫੋਨ ਹੀ ਨਾ ਮਿਲੇਗਾ ਆਪਣੇ ਚੁੱਪ ਕਰ ਜਾਣਗੇ।
ਬਸ ਡੌਨਲੋਡ ਕਰ ਲੈਂਦੇ ਆ ਨਾ ਬੱਚ ਬੱਚੇ ਪਤਾ ਨੀ ਲੱਗਦਾ।
ਨਹੀਂ ਫੋਨ ਦਾ ਪਾਸਵਰਡ ਹੀ ਚੇਂਜ ਕਰਦੇ ਨਾ, ਪਾਸਵਰਡ ਹੀ ਨਾ ਦੱਸੋ ਫੋਨ ਫੋਨ ਨੂੰ ਹੱਥ ਹੀ ਨਾ ਲਗਾਣਗੇ ਫੇਰ। ਤੇ ਕੈ ਦੇ ਮੈਂ ਤਾਂ ਖੋਲ ਕੇ ਦਿੰਦੀ ਨੀ ਕੁਛ ਮਰਜ਼ੀ ਕਰੀ ਚੱਲ।
ਚਲੋ ਕੋਈ ਨੀ ਤੁਸੀਂ ਕਦੀ ਇੱਧਰ ਮਤਲਬ ਕੀ ਗਲੀ ਚ ਆਓਗੇ, ਕਿਸੇ ਦੀ ਕੋਈ ਕੰਪ ਪਲੇਨ ਕੁਛ ਹੋਏਗੀ ਨਾ ਤੁਸੀਂ ਸਾਡੇ ਨਾਲ ਨੀਚੇ ਨਾ ਬੈਲ ਲੱਗੀ ਦੀਏ। ਬੂਹੇ ਦੇ ਨਾਲ। ਗੇਟ ਦੇ ਤੁਸੀਂ ਸਾਨੂੰ ਬੈਲ ਕਰ ਦੇਣਾ ਅਸੀ ਸਲਬੱ ਤ ਐਨੂੰ ਬਸ ਦਿਖਾਣੈ ਕਿ ਪੁਲਿਸ ਇਨੂੰ ਕੈੰਦੇ ਆ।
ਹਾਂਜੀ ਹਾਂਜ
ਐ ਚੀਜ਼ ਹੁੰਦੀ ਨਾਲ ਲੇਡੀਜ਼ ਪੁਲਿਸ ਵੀ ਹੁੰਦੀ ਏ ਤੇ ਜੈਂਟਸ ਵੀ। ਦੋਨਾਂ ਨੂੰ ਦੋਨਾਂ ਨੂੰ ਲੈ ਆਣਾ ਨਾ। ਜਨਾਨੀ ਨੂੰ ਵੀ ਤੇ ਆਦਮੀ ਨੂੰ ਕੈ ਦੇਣਾ। ਇੱਕ ਵਾਰੀ ਸਾਡੇ ਬੂਹੇ ਤੇ ਨਾ ਆ ਕੇ ਸ਼ਕਲ ਵੇਖਾ ਦੇਣਾ ਬੱਚਿਆਂ ਸਾਡਿਆਂ ਨੂੰ। ਕਿਉਂਕਿ, ਏਨਾਂ ਨੂੰ ਅਸੀਂ ਸਮਝਾਂਦੇ ਆਂ ਨਾ ਸਮੇਂ ਤਾਂ ਕੁੱਛ ਹੋਰ ਹੀ ਬੋਲਦੇ। ਇਹਨਾਂ ਨੂੰ ਕੁੱਛ ਨੀ ਪਤਾ। ਪੁਲਿਸ ਹੁੰਦੀ ਹੈ ਕੀ ਚੀਜ਼ ਹੈ ਪੁਲਿਸ ਮੈਂ ਕਿਹਾ ਹੁੰਦੀ ਉਹ ਬੱਚਿਆਂ ਜ ਫੜਦੇ ਆ ਤੇ ਉਹਨਾਂ ਨੂੰ ਪੁੱਠੀਆਂ ਲਟਕਾ ਕੇ ਨਾ ਡਾਂਗਾ ਮਾਰਦੇ ਆ।
ਜੀ ਜੀ ਜੀ ਸਹੀ ਗੱਲ ਹੈ ਅੱਜ ਕੱਲ ਬੱਚੇ ਦੀ ਜਨਰੇਸ਼ਨ ਇਹੋ ਜਿਹੀ ਹੈ ਤਾਂ ਆਪਣੇ ਮਾਪਿਆਂ ਨੂੰ ਵੇਚ ਕੇ ਆ ਜਾਣ। ਪਤਾ ਵੀ ਲੱਗਾ। ਦੇਣਾ ਇਹ ਤਾਂ ਸਮਝਦੇ ਨੀ ਕੁਛ ਸਮਝਦੇ ਨੀ ਮਾਪੇ ਨੂੰ ਕੁਛ ਵੀ ਹੈਗੇ ਨੇ ਜੀ ਜੀ ਜੀ ਹੁਣ ਥੋੜਾ ਬਹੁਤ ਬੱਚਿਆਂ ਨੂੰ ਨਾ ਪੂਰਾ ਮੰਮੀ ਆਪਦੀ ਮੰਮੀ ਦੇ ਡੈਡੀ ਦਾ ਕਿਸੇ ਇੱਕ ਦਾ ਡਰ ਹੋਣਾ ਬੜਾ ਜ਼ਰੂਰੀ
ਹਾਂਜੀ ਨਹੀਂ ਵੈਸੇ ਤੇ ਆਪਣੇ ਪਾਪਾ ਕੋਲ ਬਹੁਤ ਡਰਦੇ ਆ। ਇੱਕ ਆਵਾਜ਼ ਮਰਦਾ ਉਹ ਡਰ ਜਾਂਦੇ ਆ। ਤੇ ਗੁੜੀਆਂ ਵੀ ਬੜੀ ਭੈੜੀ ਉਹਨੂੰ ਵੀ ਉੱਥੋਂ ਪੜ ਖਾਂਦੀ ਇੱਕ ਦੋ ਫਿਰ ਭੁੱਲ ਜਾਂਦੀ ਆ। ਕੋਈ ਨੀ ਤੁਸੀਂ ਜਦੋਂ ਨੂੰ ਇੱਧਰ ਜਾਓਗੇ ਨਾ ਸਾਈਡ ਤੇ ਭੇਜਣਾ।
ਹਾਂਜੀ ਹਾਂਜੀ ਨਹੀਂ ਨਹੀਂ ਮੈਂ ਭੇਜਾਂਗੀ।
ਪਾਏ ਹੋਣ ਮੁਰਦੇ ਵਾਦੇ ਚ ਹੋਣ ਪੂਰੇ ਹੁਣ ਮੈਂ ਕੋਲ ਉਠੀ ਦੀ ਹੈ ਮੇਰੇ ਕੋਲ ਗੱਲਾਂ ਸੁਣਦੀ ਪਈ ਆ ਪੁਲਿਸ ਵਾਲੀਆਂ ਹਾਂ ਹਾਂ ਹਾਂ ਇਹਨਾਂ ਨੂੰ ਬਸ ਦਿਖਾ ਸ਼ਕਲ ਦਿਖਾਉਣੀ। ਵਾਰੀ ਬਸ ਹੋਰ ਕੁਛ ਨੀ।
ਕੋਈ ਗੱਲ ਨੀ ਉਹਨੂੰ ਕਹੂੰ ਉਹਨੂੰ ਕਹੂੰਗੀ ਮੈਂ ਆਪਣੇ ਬ੍ਰਦਰ ਨੂੰ ਵੀ ਇਹਨਾਂ ਨੂੰ ਇੱਕ ਵਾਰੀ ਉਝ ਦਿਖਾ ਲਿਆ ਗੇੜਾ ਗੂੜਾ ਲਗਵਾ ਲਿਆ ਜਾਣ ਕੇ ਕਿ ਮੈਂ ਤੈਨੂੰ ਅੰਦਰ ਲੈ ਕੇ ਜਾਣਾ ਅੰਦਰ ਲੈ ਕੇ ਜਾਣਾ ਫਿਰ ਆਪਣੇ ਆਪ ਡਰ ਜਾਣਾ ਇਹਨਾਂ ਨੇ।
ਬਸ ਅੱਜ ਕੱਲ ਕੇਸ ਬੜੇ ਆਉਂਦੇ ਨਾ ਅੱਖਾਂ ਖਰਾਬ ਆ ਐਨਕ ਲੱਗਦੀਆਂ। ਬ ਸਾਰਾ ਦਿਨ ਹੀ ਡਰ ਲੱਗਾ ਰਹਿੰਦਾ ਹੈ। ਪਤਾ ਨੀ ਕੀ ਬਣੇਗਾ ਬੱਚਿਆਂ ਨਾਲ ਮੰਨਦੇ ਅੱਗੋਂ ਪੜ੍ਹਾਈਆਂ ਦਾ ਵੀ ਇੰਨਾ ਜ਼ੋਰ ਹੈ ਕਲਾਸਾਂ ਸ ਦੂ ਦੋਨ ਵੱਡੀਆਂ ਹੋਣੀਆਂ। ਪੜ੍ਹਾਈ ਵੀ ਜਿਆਦਾ ਹੋਣੀ ਹੈ ਬਸ ਬੱਚੇ ਨੂੰ ਹੀ ਟਿਗਰ ਲੱਗਾ ਰਹਿੰਦਾ।
ਬਸ ਬੱਚਿਆਂ ਨੂੰ ਫੋਨ ਤੋਂ ਬਸੇ ਦੂਰ ਰੱਖਣਾ ਤਾਂ ਇਹਨਾਂ ਨੂੰ ਕੁਛ ਆਪ ਆਪਾਂ ਨੂੰ ਖੁੱਦ ਇਹਨਾਂ ਨਾਲ ਇਨਵੋਲਵ ਹੋਣਾ ਪਏਗਾ ਇਹਨਾਂ ਨੂੰ ਖੁੱਦ ਕੋਈ ਨਾ ਕੋਈ ਗੇਮਸ ਖਿਡਉਣੀਆਂ ਪੈਣਗੀਆਂ ਇਹਨਾਂ ਨੂੰ ਨਾ ਸਭ ਤੋਂ ਜ਼ਿਆਦਾ ਗੱਲ ਹੈਗੀ ਇਹਨਾਂ ਨੂੰ ਬਿਜ਼ੀ ਰੱਖੋ ਇਹ ਫੋਨ ਟੀ ਵੀ ਦੇਖਣ ਦਾ ਟਾਈਮ ਹੀ ਨਾ ਲੱਗਦਾ। ਗੇ
ਚਲੋ ਟੀ ਵੀ ਤੇ ਤ ਟੀ ਵੀ ਤੇ ਦੂਰ ਬਹਿ ਕੇ ਦੇਖਿਆ ਜਾਂਦਾ ਨਾ ਟੀ ਵੀ ਨਾਲ ਨਜ਼ਰ ਨੀ ਖਰਾਬ ਹੁੰਦੀ ਪਰ ਐ ਚੱਕਰ ਚੁੱਕਰ ਵੀ ਆ ਜਾਂਦੇ ਨਜ਼ਰ ਲਾਓ ਨਾ ਹਾਂ
ਵੀ ਲਗਾਤਾਰ ਟੀ ਵੀ ਅੱਗੇ ਬੈਠੇ ਰਹੇ ਤਾਂ ਵੀ ਉਹਨੂੰ
ਹਾਂ ਆ ਜਾਂਦੇ ਨੂੰ ਚੱਕਰ ਐ ਪਿਛਲੇ ਹਫ਼ਤੇ ਦੀ ਗੱਲ ਤੇ ਕਹਿੰਦਾ ਵੈਸੇ ਮੈਨੂੰ ਪਤਾ ਪਤਾ ਨਹੀਂ ਕੀ ਹੁੰਦਾ ਪਿਆ ਪਤਾ ਨੀ ਕੀ ਹੁੰਦਾ ਪਿਆ ਤੇ ਇੱਕਦਮ ਨਾ ਮਤਲਬ ਹਾਂ ਰੋਟੀ ਖਾਂਦਾ ਖਾਂਦਾ ਨਾ ਰੋਣ ਲੱਗ ਗਿਆ ਤੇ ਅਸੀਂ ਕਿਹਾ ਏਨੂੰ ਪਤਾ ਨੀ ਕੀ ਹੁੰਦਾ ਪਿਆ ਤੇ ਫੇਰ ਮੈਨੂੰ ਨਾ ਤੁਹਾਡਾ ਮੈਂ ਕੋਲ ਨੀ ਸੀ ਲੱਗ ਪਿਆ ਨਾ ਮੈਂ ਕਿਹਾ ਜਦੋਂ ਇਹਨਾਂ ਦਾ ਕੋਲ ਲੱਗੇਗਾ ਨੂੰ ਮੈਂ ਪੁੱਛਾਂਗੀ ਹੁਣ ਤੁਹਾਡਾ ਫੋਨ ਹੋ ਗਿਆ ਤਾਂ ਪੁੱਛਦੀ ਪਈ ਆ ਫੇਰ ਅਸੀਂ ਓਦਾ ਨਾ ਟੀ ਵੀ ਬੰਦ ਕਰਾਇਆ ਉਹਨੂੰ ਦੋ ਮਿੰਟ ਨੂੰੂੰ ਕਿ ਅੱਖਾਂ ਬੰਦ ਕਰਕੇ ਬੈਠ ਇਕ ਦਮ ਇੰਨਾ ਰੋਇਆ ਬੜਾ ਰੋਇਆ ਫੋਨ ਟੀ ਵੀ ਦੇਖਦਾ ਦੇਖਦਾ। ਪਤਾ ਨੀ ਚੱਕਰ ਚ ਆ ਗਿਆ ਟੀ ਵੀ ਨਜ਼ਰ ਲਾ ਕੇ ਇਕਦਮ ਨਜ਼ਰ ਬੜੀ ਲੱਗਦੀ ਆ ਨਾ
ਹਾਂਜੀ ਨਜ਼ਰ ਤਾਂ ਲੱਗਦੀ ਹੈ ਸਾਰਾ ਦਿਨ ਅਗਰ ਆਪਾਂ ਦੇਖਦੇ ਰਹਾਂਗੇ ਤਾਂ ਚੱਕਰ ਤਾਂ ਆਨ ਗੇ ਹੀ ਤੇ ਚਲੋ ਕੋਈ ਗੱਲ ਨੀ।
ਕੋਈ ਨੀ ਮੈਂ ਹਾਂ ਫੇਰ ਮੈਂ ਦੇਖਾਂਗੀ ਜੇ ਇੱਧਰ ਲੰਘੋਗੇ ਨਾ ਤੇ ਮੈਨੂੰ ਹੋਰ ਦਸ
ਜੀ ਜੀ ਜੀ ਬਸ ਨਾਲ ਤੁਸੀਂ ਪਾਸਵਰਡ ਚੇਂਜ ਕਰ ਦੇਣਾ ਫੋਨ ਦੇ ਹੋਰ ਤਾਂ ਕੁਛ ਨਹੀਂ ਹੋਏਗਾ ਚਲ ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ।
ਸ ਸ